ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ ਤੁਹਾਡਾ? ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ?
ਬਸ ਵਧੀਆ, ਹੋਰ ਕੀ ਕਰਦੇ ਸੀ?
ਕੁਛ ਨੀ ਬਸ ਛੁੱਟੀਆਂ ਹੋ ਦੀਆਂ ਨੇ ਸਾਰਾ ਦਿ ਨ ਬੱਚਿਆਂ ਨਾਲ ਬਿਜ਼ੀ ਹੋਏਦੇ ਆ।
ਕਿੱਥੇ ਘੁੰਮਣ ਜਾਣ ਦੀ ਪਲਨਿੰਗ ਹੋ ਰਹੀ ਹੈ।
ਬਸ ਨਹੀਂ-ਨਹੀਂ ਘੁੰਮ ਕੇ ਆ ਗਿਆ ਸੀਂ ਪੇਕੇ ਤੇ ਮੈਂ ਪਰਸੋਂ ਹੀ ਆਹੀ ਹਾਂ।
ਆਛਾ ਘੁੰਮ ਆਏ ਓ, ਤੁਸੀ ਸਈ ਓ ਤੁਸੀ ਤਾ ਏਨੀ ਗਰਮੀ ਚ ਹੋ ਅਸੀ ਤਾ ਸੋਚਦੇ ਈ ਰੈ ਗਏ
ਨਈ ਬਸ ਮੈਂ ਪਰਸੋਂ ਘੁੰਮ ਕੇ ਆਈ ਆਂ ਆਪਨੇ ਪੇਕੇ, ਬਸ ਹੁਨ ਥੋੜਾ ਬੋਤਾ ਓ ਹੋ ਗਿਆ ਨਾ ਹੁਨ ਤਾਂ ਚੱਲ ਮੈਂ ਪੇਕੇ ਜਾ ਆਈ ਆਂ, ਓ ਨਾ ਪੇਕੇ ਤਾ ਚਲੋ ਮੈਂ ਵੈਸੇ ਗਈ ਸੀ ਮੇਰੇ ਇਗਜ਼ਾਮ ਚੱਲਦੇ ਸੀ ਨਾ ਬੀ ਐਡ ਦੇ
ਅੱਛਾ, ਅੱਛਾ।
ਹਾਂਜੀ, ਓ ਤਾ ਮੈਂ ਤਾਂ ਇਗਜ਼ਾਮ ਦੇਨ ਨੀ ਗਈ ਹੁਨ ਪਰਸੋਂ ਹੀ ਆਈ ਆਂ ਖ਼ਤਮ ਹੋਏ ਨੇ ਤਾਂ
ਅੱਛਾ, ਅੱਛਾ ਚਲੋ ਜੀ ਵਧੀਆ ਸਗੋਂ ਹੂੰ
ਦਾ ਮਨ ਹੈਗਾ। ਮਨਾਦੀ ਪਈ ਆਪਨੇ ਹਸਬੈਂਡ ਨੂੰ ਮੈਂ ਕਿਆ ਚਲੋ ਚੱਲੀਏ ਬਸ ਓਹ ਹਲੇ ਥੋੜਾ ਮਨਾ ਵੀ ਕਰੀ ਥੋੜੇ ਮੈਂ ਬਨਾ ਲਾਂਗੀ ਮੈਂ ਕਿਹਾ ਹਲੇ ਹੈਗੇ
ਹਾਂ ਸਹੀ ਗੱਲ ਏ, ਨਈ ਹੋ ਆਨਾ ਚਾਈਦਾ। ਥੋੜਾ ਚੇਂਜ ਹੋ ਜਾਂਦਾ ਐ।
ਹਾਂਜੀ, ਹਾਂਜੀ ਓ ਤਾਂ ਪਹਿਲਾਂ ਚਲੋ ਪੜ੍ਹਾਈ ਦੇ ਚ ਗਈ ਹੋਈ ਸੀਗੀ ਵੀ ਅਪਨੇ ਸਾਮਨੇ ਯੇ, ਐ, ਵੋ, ‌ ਏ ਹੁਨ ਤਾਂ ਫ੍ਰੀ ਮਾਈਡਡ ਹੋ ਕੇ ਜਾਵਾਂਗੀ, ਬਸ ਉਦੋ ਮੈਨੂੰ ਹੈਗਾ ਬਸ ਘੁੰਮ ਫਿਰ ਕੇ ਆਈਏ ਬੱਚੇ ਵੀ ਥੋੜਾ ਹੋ ਜਾਂਦੇ ਨਾ ਥੋੜਾ ਮਾਇੰਡ ਫਰੈਸ਼ ਹੋ ਚਲੋ ਹਿਲ-ਸਟੇਸ਼ਨ ਦੇ ਚਲੇ ਗੇ ਜਾਂ ਵੈਸੇ ਪਰ ਸਟੇਸ਼ਨ ਦੇ ਨਾ ਅੱਜ-ਕੱਲ ਜੈਦਾ ਹਾਲ ਕੋਨੀ ਹੈਗਾ।
ਏਵੀ ਤੇ ਗੱਲ ਏ ਨਾ ਅੱਜ-ਕੱਲ। ਮਾਹੌਲ ਵੀ ਤੇ ਏਨਾ ਖ਼ਰਾਬ
ਹਾਂਜੀ, ਹੁਨ ਮੈਂ ਕਈ-ਕਈ ਦੇਖੇ ਨੇ ਵੀਡੀਓਜ਼ ਮਨਾਲੀ ਟ੍ਰੈਫਿਕ ਬੜਾ ਜੈਦਾ, ਸ਼ਿਮਲੇ ਦਾ ਬੜਾ ਜੈਦਾ ਕਿਸੇ ਹੋਰ ਪਾਸੇ ਦਾ ਦੇਖਯੋ ਉੱਧਰ ਬੜੇ ਜਾਦਾ ਟ੍ਰੈਫਿਕ ਕਹਿੰਦੇ ਏਨੇ ਜੈਦਾ ਟ੍ਰੈਫਿਕ ਵਿੱਚ ਵਧੀਆ ਕਿੱਧਰੇ ਹੋਰ ਦੇਖਲੋ ਤੁਸੀ
ਆਂ ਸਹੀ ਗੱਲ ਏ, ਬਿਲਕੁਲ ਟਾਈਮ ਵੇਸਟ ਈ ਹੋਂਦੈ ਬਈ ਠੀਕ ਹੈ, ਦੋ ਦੋ ਤਿੰਨ ਤਿੰਨ ਘੰਟੇ ਲਾਈਨਾਂ ਚ ਲਗ ਰੋ ਜਾਮ ਦੇ ਵਿੱਚ
ਜੀ-ਜੀ-ਜੀ-ਜੀ-ਜੀ, ਬਸ ਉਹੀ ਹੈ, ਕਿਸੇ ਇਹ ਜਿ ਜਾ ਤੇ ਜਾਈਏ ਚਾਹੇ ਚਾਹੇ ਅਪ ਡਾਊਨ ਕਰ ਲਈਏ ਅਪਡਾਊਨ ਦਾ ਕੀ ਇੱਕ ਦੋ, ਅੱਧੀ ਨਾਈਟ ਸਟੇ ਤਾਂ ਕਰੀਏ। ਫੇਰ ਹੀ ਮਜ਼ਾ ਆਣਾ ਹੈਗਾ।
ਬਿਲਕੁਲ-ਬਿਲਕੁਲ,
ਹਾਂਜੀ, ਬਸ ਇਹਦੇ। ਨਾਲ ਹੀ ਥੋੜਾ ਫੀਲ ਹੋਈ ਜਾਂਦਾ ਵੀ, ਸਾਰੀ ਛੁੱਟੀਆਂ ਲੰਘ ਜਾਣਗੀਆਂ ਕਿੱਧਰ ਗਏ ਨੀ।
ਹੂੰ, ਸਹੀ ਗੱਲ ਹੈ।
ਪਹਿਲਾਂ ਦਰਬਾਰ ਸਾਹਿਬ ਜਾਣ ਦੀ ਸਲਾਹ ਬਣਾਈ ਫਿਰ ਦਰਬਾਰ ਸਾਹਿਬ ਹੀ ਸੋਚਿਆ ਘਰ ਨਾਲੋਂ ਜਿਆਦਾ ਗਰਮੀ ਤਾਂ ਉੱਥੇ ਹੋਏਗੀ ਖੁ
ਹੂੰ-ਹੂੰ-ਹੂੰ,
ਜੀ ਜੀ, ਤੁਸੀਂ ਜਾ ਤੁਸੀਂ ਨ ਜਾਣਾ ਕਿੱਧਰੇ?
ਤੇ ਕਿਤੇ ਪਏ ਹਾਂ ਅਸੀਂ ਬੱਚੇ ਕਹਿੰਦੇ ਪਏ ਨੇ ਚ ਚਲੋ ਹੋ ਆਨੇ ਆ ਇੱਕ ਵਾਰੀ, ਮੈਂ ਕਿਹਾ ਚ ਬੇਟਾ ਲੇ ਗਰਮੀ ਬਹੁਤ ਆ ਬਾਹਰ ਜਾਂਦੇ ਐੰਨੀ ਗਰਮੀ ਲੱਗਦੀ ਐ ਘਬਰਾਹਟ ਹੋਣੀ ਚਾਲੂ ਹੋ ਜਾਂਦੀ ਐ। ਮੈਂ ਕਿਹਾ ਦੋ ਥੋੜਾ ਜਿਹਾ ਹੋਰ ਚੱਲਨੇ ਆ।
ਸੂਰਜ ਵੀ ਤਾਂ ਇੰਨੀ ਸਤੀ ਸਵੇਰੇ ਸਵੇਰੇ ਨਿਕਲਿਆ ਆਦਾ ਹੈ ਅੱਠ
ਹਾਂ ਉਹੀ ਤੇ ਉਹ ਤੇ ਆਪਣੇ ਟਾਈਮ ਦਾ ਵੀ ਪਹੁੰਚ ਲਏ ਪਹਿਲਾਂ ਹੀ ਆ ਜਾਂਦਾ।
ਸਹੀ ਗੱਲ ਹੈ ਵੀ ਉਹ ਹੁੰਦੇ ਨਾ ਥੋੜਾ ਬੱਚੇ ਵੀ ਜਿਵੇਂ, ਛੁੱਟਿਆਂ ਚ ਆਰਾਮ ਦਰ
ਹਾਂ ਹਾਂ, ਸਹੀ ਗੱਲ ਹੈ ਉਹ ਤੇ ਆਪਣੀ ਡਿਊਟੀ ਦਾ ਬਹੁਤ ਪੱਕਾ ਉਹ ਤੇ ਛੱਡ ਪਰੇ ਸੱਤ ਵਜੇ ਹੀ ਭੱਜਾ ਆਦਾ।
ਹਾਂਜੀ ਸੱਤ ਵਜੇ ਦਾ ਕੀ ਛੇ ਵਜੇ ਦਾ ਲਿਸ਼ਕ ਹੋਰ ਆਣਾ
ਹਾਂ ਲਿਸ਼ਕਾ ਤੇ ਹਾਂ ਛੇ ਵਜੇ ਹੀ, ਔਰ ਸਰਦੀਆਂ ਚ ਦੇਖੋ, ਪਤਾ ਨੀ ਕਿ ਕਿਥੇ ਲੁਕ ਕੇ ਬੈਠਾ ਰਹਿੰਦਾ।
ਜਿੱਥੇ ਸਰਦੀਆਂ ਚ ਲੋੜ ਹੋਣੀ ਹੁੰਦੀ ਹੈ, ਥੋੜੀ ਬਹੁਤੀ ਹੋਰ ਸਰਦੀਆਂ ਚ ਦੋ ਤਿੰਨ ਵਜੇ ਨਿਕਲਦਾ ਵੀ ਤੇ ਉਹੀ ਗਰਮੀਆਂ ਤੇ ਚੱਲ ਥੋੜੀ, ਅੱਠ ਨੌਹ, ਨੌ ਦਸ ਵਜੇ ਨਿਕਲ ਦਾ
ਹਾਂ ਨਾ ਨਾ ਆ ਬਈ, ਵੋਕ ਤੇ ਵੀ ਜਾਣਾ। ਤੇ ਤਾਂ ਵੀ ਦਿੱਕਤ ਲਗਦੀ ਕਿ ਹਾਏ ਬਈ ਆ ਇੰਨੀ ਗਰਮੀ ਚ ਕਿੱਥੇ ਜਾਏ। ਤੇ ਹਾਲੇ ਤੇ ਅਸੀਂ ਘੁੰਮਣ ਜਾਣ ਦੀ।
ਹਾਂਜੀ ਉਹ ਵੀ ਸਵੇਰੇ ਜਿਓਂ ਛੇ ਸੱਤ ਵਜੇ ਸੂਰਜ ਨੇ। ਨਿਕਲਦਾ ।
ਹੂੰ ਸੱਤ ਸਾਢੇ ਸੱਤ ਵਜੇ ਹਾਂ ਹੋਰ ਸਰਦੀਆਂ ਦੇਖਿਆ ਕਰੋ ਕਿੰਨੀ ਛੇਤੀ। ਹਨੇਰਾ ਪੈ ਜਾਂਦਾ। ਭੱਜ ਜਾਂਦਾ ਆਪਣੇ ਘਰ ਨੂੰ ਹੂੰ ਉਹੀ ਤੇ ਕਹਿ ਰਹੀ ਆ ਇੰਨੀ ਛੇਤੀ ਹਨੇਰਾ ਹੋ। ਜਾਂਦਾ।
ਹੋਰ।
ਹਾਂ ਏ ਤੇ ਬੜੀ ਗਰਮੀ ਹੋ ਜਾਂਦੀ ਹੈ ਤੇ ਤਾਂ ਹੀ ਤੇ ਸੋਚਦੇ ਪਏ ਜਾਈਏ ਨਾ। ਜਾਈਏ ਕੀ ਕਰੀਏ ਹਾਲੇ ਵੀ ਮਤਲਬ ਕਨਫਿਊਜਨ ਵਿੱਚ ਹੀ ਆ। ਇਹ ਨਾ ਹੋਏ ਕਿ ਮੌਸਮ ਅੱਜ। ਕੱਲ ਇੰਨਾ ਖ਼ਰਾਬ ਏ ਕਿੱਥੇ ਵੀ ਤੂਫਾਨ ਆਂਦੀ ਆ ਜਾਂਦਾ ਹੈ। ਕਿਤੇ ਵੀ ਕੋਈ। ਵਿੱਚ ਵੀ ਹੋ ਜਾਂਦਾ ਹੈ ਹੂੰ ਐ ਦੋ ਦਿਨ ਪਹਿਲੇ ਕਿੰਨੀ ਤੇਜ਼ ਆਇਆ ਅਸੀਂ। ਗਇਆ ਕਿਤੇ ਤੇ ਰਾਸਤੇ ਦੇਖਿਆ ਦੋ ਤਿੰਨ ਐਕਸੀਡੈਂਟ ਹੋਏ ਪਏ ਇਹ ਅਸੀਂ ਡਰ ਗਏ ਸਾਡੀ ਵੀ ਗੱਡੀ ਕੈਬ ਕੀਤੀ ਹੋਈ ਸੀ ਉਹ ਵੀ ਹਿੱਲ ਗਈ। ਡਰਾਈਵਰ ਕਹਿੰਦਾ ਮੈਂ ਤੁਹਾਨੂੰ ਕਿਹਾ ਮੈਂ ਕਿਹਾ। ਥੋੜੀ ਧੀਰੇ ਚਲਾ ਭਰਾਵਾਂ। ਧੀਰੇ ਚਲਾ ਲਾ। ਥੋੜ੍ਹੀ ਦੇਰ ਨਾਲ ਪਹੁੰਚ ਜਾਂਗੇ ਕੋਈ ਗੱਲ ਨੀ ਇੰਨੀ ਕੋਈ ਐਮਰਜੈਂਸੀ।
ਹਾਂਜੀ ਹਾਂਜੀ ਨਹੀਂ ਨਹੀਂ ਸਹੀ ਗੱਲ ਆ ਅ ਪਹਿਲਾਂ ਤਾਂ ਹੁਣ। ਇੱਕ। ਵੀਡੀਓਜ਼ ਵੀ ਬੜੀ ਜ਼ਿਆਦਾ ਆਈ ਜਾਂਦੀ ਸੀ ਕਿਤੇ ਪੇੜ ਗਿਰ ਗਿਆ ਕਦੇ। ਕੁੱਛ ਗਿਰ ਗਿਆ।
ਉਹੀ ਨਾ ਚਲੋ ਪੇੜ ਗਿਰ ਗਿਆ ਯਾਰ ਐਵੇਂ ਦੀਆਂ ਚੀਜ਼ਾਂ ਤੇ ਚਲੋ। ਕੋਈ ਨਹੀਂ। ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਬਸ ਐਵੇ ਹਾਂ ਉਹੀ ਨਾ।
ਦਰਬਾਰ ਸਾਹਿਬ ਦੀਆਂ ਵੀਡੀਓਜ਼ ਆਈਆਂ ਨੇ ਦੁੱਖ।
ਹਾਂ ਹਾਂ ਹਰ ਜਗ੍ਹਾ ਹੀ ਹੋਇਆ ਹਰ ਜਗ੍ਹਾ ਨੁਕਸਾਨ। ਇਹ ਤੂਫਾਨਾਂ ਕਰਕੇ ਵੇਖ। ਫੇਰ ਉਹੀ ਬੰਦਾ ਬਾਹਰ ਨਿਕਲ ਕੇ। ਚਲੋ ਆਪਣੇ ਘਰ ਤੇ ਬੈਠਾ ਸੇਫ ਤੇ ਬੈਠਾ। ਹੈਹੀ ਹੁੰਦਾ ਇਸ ਤੋਂ ਚੰਗਾ ਬੰਦਾ ਇਹੀ ਸੋਚਦਾ ਕਿ ਚੱਲ ਘਰ ਬਹਿ ਜੇ ਉਹ ਚੰਗਾ ਜਾਵਾਂਗੇ ਤੇ ਫੇਰ ਕੋਈ ਨਾ ਕੋਈ ਦਿੱਕਤ ਹੋ ਜਾਵੇ ਫਾਇਦਾ ਕੀ
ਸਹੀ ਗੱਲ ਹੈ ਹਾਂਜੀ ਹਾਂਜੀ
ਇਹਨਾ ਚਾਵਾਂਗੇ ਫੈਮਿਲੀ ਜਾਂਦੀ ਏ ਨਾਲ ਫਿਰ ਸਾਰਾ ਡਰ ਈ ਰਹਿੰਦਾ ਅੱਜ ਕੱਲ ਮਾਹੌਲ ਹੀ ਬੜਾ ਖ਼ਰਾਬ ਹੋ ਗਿਆ
ਹੁਣ ਕਈ ਹੁੰਦੇ ਨੇ ਨਾ ਕਈ ਆਪਣੇ ਵਰਗਾ ਚਲੋ ਸਹੀ ਜਾਂਦਾ ਹੈ ਕਦ ਸਹੀ ਚਲਾਉਂਦਾ ਵਹੀਕਲਸ ਆਪਣੇ ਬਟ ਕਈ ਉਹ ਦੂਸਰੇ ਦੂਸਰੇ ਵਾਲਿਆਂ ਨੂੰ ਕਾਹਲੀ ਦੇ ਚੱਕਰ ਦੇ ਵਿੱਚ ਸਾਡਾ ਖੁੱਦ ਦਾ ਵਿਓ ਜਾਂਦਾ ਕਈ ਵੀਡੀਓਜ਼ ਦੇਖੇ ਨੇ ਮੈਂ ਇਹ ਸਭ ਕੁਛ ਨਾ ਬੜਾ ਡਰ ਲੱਗਦਾ ਦੇਖ ਕੇ ਵੀ ਪੂਰੀ ਫੈਮਿਲੀ ਜਾਣ ਦਾ ਵੀ ਮਨ ਨੀ ਕਰਦਾ ਵੀ ਰੱਬ ਨਾ ਕਰੇ ਅਗਰ ਕੁਛ ਕੂਛ ਹੋ ਗਿਆ ਸਾਰੇ ਇੱਕਦਮ
ਹਾਂ ਉਹੀ ਤੇ ਕਈ ਫੈਮਲੀ ਨੇ ਸੁਣਿਆ ਦੇ ਇੱਥੇ ਇਹ ਹੋ ਗਿਆ ਪੂਰੀ ਫੈਮਲੀ ਖਤਮ ਹੋ ਗਈ ਇਥੇ ਆ ਹੋਇਆ ਫੈਮਲੀ ਖਤਮ ਇਹੀ ਡਰ ਹੀ ਲੱਗਦਾ
ਇੱਕ ਤਾਂ ਇੱਧਰ ਉਹ ਕਹਿੰਦੇ ਪਏ ਸੀ ਪਤਾ ਨੀ ਮੇਰੇ ਕੱਲ ਹੀ ਹਸਬੈਂਡ ਦੱੱਸੀ ਜਾਂਦੇ ਸੀਗੇ ਵੀ ਇੱਕ ਟਰਾਲੀ ਜਾ ਰਹੀ ਸੀ ਪੂਰਾ ਉਹਨੇ ਓਵਰਲੋਡ ਕੀਤਾ ਹੋਇਆ ਸੀ ਆਪਣੇ ਆਪ ਨੂੰ ਜਿਹੜੀ ਤੂੜੀ ਵਗੈਰਾ ਨਾਲ ਉਹ ਅੱਗੇ ਜਾਣ ਦੇ ਚੱਕਰ ਦੇ ਵਿੱਚ ਇੱਕ ਫੈਮਲੀ ਨੂੰ ਉਹਦਾ ਬੈਲੇੈਂਸ ਡਿਸਬੈਲੈਂਸ ਹੋਇਆ ਟਰੋਲੀ ਦਾ ਤੇ ਉਹ ਚੱਕ ਕੇ ਸਿੱਧਾ ਫੈਮਲੀ ਜਾ ਰਹੀ ਸੀਗੀ ਕਾਰ ਦੇ ਉੱਪਰ ਬਿਲਕੁਲ ਉਹਦੇ ਉੱਪਰ ਬਿਲਕੁਲ ਫੈਮਲੀ ਉਸੇ ਕਾਰ ਹੀ ਪਿਛੇ ਗੀਫ ਆ ਰਹੀ
ਹਾਂ ਤੇ ਪੁੱਛ ਕੇਗੀ ਉਹ ਗੱਡੀ ਭਾਰੀ ਹੁੰਦੀ ਹੈ ਬੈਲ ਗੱਡੀ ਜਾਂ ਜਿਹਦੇ ਚ ਵੀ ਹੁੰਦਾ ਹੈ ਆ
ਹਾਂਜੀ ਹਾਂਜੀ
ਤੇ ਉਹੀ ਤੇ ਦੱਸੋ ਕਿ ਦੇਖੋ ਨਾ ਮਤਲਬ ਉਹ ਫੈਮਿਲੀ ਦਾ ਕੀ ਕਸੂਰ ਸੀ ਉਹ ਤੇ ਸਹੀ ਚੱਲ ਰਿਹਾ ਸੀ ਉਹ ਉਹੀ ਨਾ ਕਹਿੰਦੇ ਵਕਤ ਖ਼ਰਾਬ ਹੋਏ ਨਾ ਤੇ ਘਰ ਬੈਠੇ ਵੀ ਕੁੱਛ ਨਾ ਕੁੱਛ ਹੋ ਜਾਂਦਾ।
ਹਾਂਜੀ,
ਅਸੀਂ ਬੰ ਫੇਿਰ ਵੀ ਬੰਦਾ ਸੋਚਦਾ ਕਿ ਆਪਣੀ ਸੇਫਟੀ ਆਪਣੇ ਹੱਥ ਵਿਚ ਅਸੀਂ ਆਪ ਕਿਉਂ ਨਾ ਪਹਿਲੇ ਹੀ ਸੇਫ ਰਹਿ ਕੇ ਚਲੀਏ ਜਾਂਦ ਤਾਂ ਹਾਲੇ ਪਤਾ ਮੌਸਮ ਖ਼ਰਾਬ ਚੱਲ ਰਹੇ ਨੇ ਹਰ ਚੀਜ਼ ਐ। ਤੇ ਬੰਦਾ ਆਪਣੇ ਘਰ ਹੀ ਬੈਠੇ ਫੇਰ ਹਨਾ।
ਹਾਂਜੀ-ਹਾਂਜੀ ਅੱਜ ਕੱਲ੍ਹ ਤਾਂ ਕਈ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਕਰਦੇ ਨੇ, ਤਾਂ ਉੱਥੇ ਵੀ ਬੜਾ ਡਰ ਲੱਗਦਾ ਹੈ।
ਹੂੰ, ਅੱਜ ਕੱਲ ਹਰ ਪਾਸੇ ਹੀ ਲੱਗਦਾ ਬਈ ਅੱਜ ਕੱਲ ਜਿੱਥੇ ਵੀ ਚਲੇ ਜਾਓ ਉੱਥੇ ਹੀ
ਮੈਂ ਮੈਂ ਤਾਂ ਕਈ ਵਾਰੀ ਮਨ ਕੀਤਾ ਮੈਂ ਕਿਹਾ ਚਲੋ ਆਪਣੀ, ਪਹਿਲਾਂ ਮੰਮੀ ਪਾਪਾ ਕਹਿੰਦੀ ਸੀ। ਮੰਮਾ ਪਾਪਾ ਕਹਿੰਦੇ ਚੱਲ ਕੋਈ ਨਾ, ਆਪਾਂ ਜਾਵਾਂਗੇ ਜਾਵਾਂਗੇ ਆਪਣੇ ਹਸਬੈਂਡ ਬੋਲਿਆ। ਉਹ ਵੀ ਕਹਿੰਦੇ ਮੈਨੂੰ ਤਾਂ ਨਾ ਡਰ ਲੱਗਦਾ। ਜਹੀ ਜਗ੍ਹਾ ਤੇ ਵੀ ਰੱਬ ਨਾ ਕਰੇ, ਕੋਈ ਚੀਜ਼ ਗੱਲ ਵਾਪਰ ਜੇ ਤਾਂ ਡਰ ਲੱਗਦਾ ਮੈਨੂੰ ਕਹਿੰਦੇ ਮੈਂ ਨਹੀਂ, ਜਾ ਸਕਦਾ ਮੈਂ ਚਲੋ ਕੋਈ ਗੱਲ ਨੀ।
ਅ ਸੇਫਟੀ ਹਰ ਕੋਈ ਸੋਚਦਾ ਕਿ ਆਪਣੀ ਸੇਫਟੀ ਰੱਖੀਏ ਜ਼ਿਆਦਾ ਵਧੀਆ।
ਹਾਂਜੀ-ਹਾਂਜੀ,
ਹਨਾ ਤਾਂ ਕਰਕੇ,
ਬਸ ਉਹ ਹੁੰਦੇ ਨਾ ਆਪਣੇ ਘੁੰਮਣ ਲਈ ਸਹੀ ਗੱਲ ਐ ਹਾਂਜੀ ਘੁੰਮਣ ਨੂੰ ਤਾਂ ਸਭ ਦਾ ਮਨ ਕਰਦਾ ਹੈ ਬਸ ਇਹਨਾਂ ਚੀਜ਼ਾਂ ਤੋਂ ਡਰ ਲੱਗਦਾ ਹੋਰ ਤਾਂ ਕੁਛ ਕੁਛ ਨੀ ਹੈਗਾ।
ਹਾਂਜੀ-ਹਾਂਜੀ,
ਜੀ-ਜੀ-ਜੀ,
ਚਲੋ, ਕੋਈ ਗੱਲ ਨੀ ਦੇਖਦੇ ਆ ਬਾਕੀ ਤੇ, ਪਲੈਨ ਬਣਾਵਾਂਗੇ ਕਿਤੇ, ਜੇ ਗਏ ਤੇ ਫ਼ਿਰ, ਤੁਹਾਨੂੰਂ ਡਿਸਕਸ ਕਰਾਂਗੇ ਕਿ ਇੱਥੇ ਘੁੰਮ ਆ ਤੁਸੀਂ ਤੇ ਚਲੋ ਹੋ ਆਏ ਹੋ,
ਨਹੀਂ ਇਹ ਇਹ ਤਾਂ ਵੈਸੇ ਇਹ ਤੇ ਇਗਜ਼ਾਮ, ਵੇਲੇ ਪਲੇੈ ਗਏ ਸੀ ਨਾ ਮੈਂ ਮਈ ਚ ਗਈ ਸੀ।
ਅੱਛਾ-ਅੱਛਾ, ਤੇ ਹੁਣ ਤੇ ਹਲੇ ਤੇ ਬੱਚਿਆਂ ਨਾਲ ਫੈਮਿਲੀ ਨਾਲ ਕਿੱਥੇ ਘੁੰਮਣ ਜਾਓਗੇ ਈ
ਪਹਿਲਾਂ ਆਪਣੀ ਮੰਮੀ ਪਾਪਾ ਨਾਲ ਥੋੜਾ ਬਹੁਤਾ ਜਿਹੜਾ ਹੈਗਾ ਘੁੰਮੇਆ ਹੁਣ ਇੱਧਰ ਹਸਬੈਂਡ ਵੀ ਜ਼ਰੂਰੀ ਐ, ਹਸਬੈਂਡ ਬੱਚੇ
ਹਂ, ਚਲੋ ਵਧੀਆ ਗੱਲ ਏ ਘੁੰਮਣਾ ਚਾਈਦਾ ਬਈਆ ਕਿਤੇ ਮਨ, ਮਨ ਇੱਕ ਨਾ ਮਨ ਵੀ ਡੈਵਰਡ ਹੋ ਜਾਂਦਾ ਐ ਨਾਂ ਇਹ ਵੀ ਐ ਘਰ ਬੈਠੇ ਵੀ ਬੰਦਾ ਸ ਲੂਸ ਹੀ ਜਾਂਦਾ ਐ ਬਲਕੀ ਕ ਪਰੇਸ਼ਾਨ ਹੀ ਹੋ ਜਾਂਦਾ ਕਈ ਵਾਰੀ ਘਰ ਦਿਆਂ ਟੈਨਸ਼ਨਾਂ
ਘਰ ਸਹੀ ਗੱਲ ਆ, ਘਰ ਦੀ ਟੈਸ਼ਨ ਹੋ ਗਿਆ, ਸਟਰ੍ਰੈਸ ਹੋ ਗਿਆ ਵੀ ਰੋਜ਼-ਰੋਜ਼ ਦੇ ਸੇਮ ਰੂਟੀਨ
ਹਾਂ, ਅਸੀਂ ਉਹੀ ਉੱਠੋ ਰੋਟੀ ਬਣਾਓ, ਚਾਹ ਬਣਾਓ, ਉਹ ਬਣਾਓ ਬਸ ਬਸ ਏਹੀ ਕਰਦਾ ਰੋਹ
ਬਸ ਰਸੋਈ ਤੋਂ ਵਹਲੇ ਹੋ ਫੇਰ ਬੱਚੇ ਨਾਲ ਲੱਗ ਜਓ, ਬੱਚੇ ਤੋਂ ਵੇਹਲੇ ਹੋਵ ਫੇਰ ਰਸੋਈ ਚ ਲਗਜੋ ਦੁਪਹਿਰ ਦੀ ਰੋਟੀ ਓਥੇ ਸਹੀ ਗੱਲ, ਸੇਮ ਰੂਟੀਨ ਸਾਰਾ ਦਿਨ ਉਹੀ ਆਪਣਾ ਆਪ ਬਣਾ ਕੇ ਨਾਂ ਉਹ ਵੀ ਹੋ ਜਾਂਦਾ ਥੋੜਾ ਦਿਮਾਗ ਖ਼ਰਾਬ ਹੋ ਜਾਂਦਾ ਏ ਥੋੜਾ ਘੁੰਮ ਬਾਹਰ ਨਿਕਲਣ ਤੇ ਮਨ ਕਰਦਾ ਵੀ ਇਹ ਹੁੰਦਾ ਦੋ ਤਿੰਨ ਦਿਨ ਅ ਅਲੱਗ ਜਗ੍ਹਾ ਤੇ ਲਗਾ ਕੇ ਆਈਏ ਥੋੜਾ ਘਰ ਤੋਂ ਕੰਮ ਘਰ ਦੇ ਕੰਮਾਂ ਤੋਂ ਥੋੜਾ ਉਹ ਹੋਈਏ ਭਰੇ ਹੋਈਏ ਪਰ ਜਿੰਨਾ ਲਗਾ ਕੇ ਆਂਣੇ ਆਂ ਨਾਂ ਟਾਈਮ ਆ ਉਹ ਜਿਹੜੇ ਕੱਪੜੇ ਪਹਿਲਾਂ ਚੁੱਕ ਲੈ ਕੇ ਜਾਓ ਉਹ ਆਂਦੇ ਨੂੰ ਫਿਰ ਮੈਲੇ ਹੁੰਦੇ ਨੇਂ ਫਿਰ ਉਹਨਾਂ ਨੂੰ ਵੀ ਲੱਗੋ।
ਹਮ ਸਹੀ ਗੱਲ ਐ, ਇਹ ਚੰਗਾ ਵ ਲੈ ਆਪ ਕੀ ਕਰਨਾ ਐ, ਕਿਵੇਂ ਕਰਨਾ ਐ ਹਿਸਾਬ ਨਾਲ ਹੈਨਾਂ! ਰੋਟੀਨ ਬਣਾ ਲਿਓ ਤੇ ਉਹਦੇ ਨਾਲ ਹੀ ਜਾਣੀ ਜਾਣਾ ਐ, ਕਿਤੇ ਨਈਂ ਜਾਣਾ ਫੈਮਲੀ ਦੇ ਡਿਸਕਸ਼ਨ ਨਾਲ ਹੀ ਇਹ ਤੇ ਘੁੰਮਣਾ ਫਿਰਨਾ ਤੇ ਹਨਾ
ਜੀ ਜੀ ਜੀ ਜੀ ਜੀ
ਘੁੰਮਣ ਦਾ ਮਜ਼ਾ ਵੀ ਤਾਂ ਈ ਆਂਦਾ ਪੂਰੀ ਫੈਮ ਨਾਲ ਹੋਵੇ ਤਾਂ
ਹਾਂਜੀ ਪੂਰੀ ਫੈਮਿਲੀ ਨਾਲ ਹੋਵੇ ਤੇ ਕਿਸੇ ਪਿੱਛੇ ਅਗਰ ਆਪਾਂ ਜਾਈ ਪਿੱਛੇ ਚੀਜ਼ ਕਿਸੇ ਚੀਜ਼ ਦੀ ਚਿੰਤਾ ਨਾਂ ਹੋਵੇ। ਵੀ ਘਰੇ ਪਿੱਛੇ ਮੇਰੇ ਅਗਰ ਮੈਂ ਘੁੰਮਣ ਗਈਆਂ ਮੇਰੇ ਪਿੱਛੇ ਮੇਰੇ ਸੱਸੂ ਮਾਂ ਸੋਹਰਾ ਸਾਹਬ ਰੋਟੀ ਵਾਸਤੇ ਬੈਠੇ ਹੋਏ ਨੇ ਉਹਦੀ ਚਿੰਤਨ ਹੋਵੇ ਵੀ ਅਗਰ ਜਾਈਏ ਪੂਰੇ ਇੰਜੋਏ ਕਰਕੇ ਆਈਏ ਤੇ ਬਸ ਅੱਗੇ ਘਰੇ ਆ ਕੇ ਕੋਈ ਕੰਮ ਕਰਨ ਦੀ ਚਿੰਤਾ ਨਾ ਹੋਵੇ ਕਿ ਤੇ ਘਰੇ ਜਾਈਏ ਤੇ ਆ ਕੇ ਫੇਰ ਰਸੋਈ ਚ ਵੜਨਾ ਪਵੇ ਨਾ ਉਹ ਬੜੀ ਦਿੱ
ਹੂੰ, ਸਹੀ ਗੱਲ ਏ ਉਹੀ ਤੇ ਗੱਲ ਏ
ਚਲੋ ਕੋਈ ਨਾ ਤੁਸੀਂ ਵੀ ਪਲੈਨ ਬਣਾਓ।
ਹਾਂ ਮੈਂ ਵੀ ਬਣਾ ਰਹੀ ਆ ਬਾਕੀ ਦੇਖਦੇ ਆ ਵਾਹਿਗੁਰੂ ਕੀ ਕਰਦੇ ਨੇ ਹਨਾ ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਜੀ।
ਓਕੇ ਥੈਂਕ ਯੂ ਬਾਏ।
ਸਸ ਰੀ ਕਾਲ।